ਹੈਲੋ।
ਹੈਲੋ।
ਹਾਂਜੀ, ਸਸ ਸੀ਼ ਕਾਲ ਜੀ।
ਸ਼ਸੀ਼ ਕਾਲ।
ਹਾਂਜੀ, ਹੋਰ
ਔਰ, ਠੀਕ ਔ?
ਹੈਲੋ।
ਹੈਲੋ।
ਹਾਂਜੀ-ਹਾਂਜੀ।
ਹਾਂਜੀ, ਸਸ ਸ੍ਰੀ ਕਾਲ।
ਸਸ ਸੀ਼ ਕਾਲ ਜੀ, ਹਾਂਜੀ ਤੁਆਨੂੰ ਆਵਾਜ਼ ਆ ਰਈ ਏ ਮੇਰੀ?
ਹਾਂਜੀ, ਆ ਰਈ ਐ, ਆ ਰਈ ਐ।
ਹਾਂਜੀ।
ਹੋਰ, ਕਿਵੇਂ ਔ?
ਹਾਂਜੀ-ਹਾਂਜੀ, ਠੀਕ ਆਂ।
ਕਿਵੇਂ ਔ? ਮੈਂ ਕਿਆ।
ਠੀਕ ਆ, ਠੀਕ ਆ ਜੀ, ਤੁਸੀਂ ਦੱਸੋ?
ਅਸੀਂ ਵੀ ਠੀਕ ਆਂ।
ਹਾਂਜੀ।
ਹੋਰ ਸੁਣਾਓ?
ਠੀਕ ਆ ਠੀਕ ਆ ਹਾਂਜੀ, ਸਾਡਾ ਅੱਜ ਦਾ ਵਿਸ਼ਾ ਹੈਗਾ ਜੀ ਸ਼ੋਪਿੰਗ।
ਹਾਂਜੀ।
ਹਾਂਜੀ, ਸ਼ੋਪਿੰਗ ਤੁਸੀਂ ਕਰਦੇ ਔ, ਔਨਲਾਈਨ ਸ਼ੋਪਿੰਗ?
ਹਾਂ, ਔਨਲਾਈਨ ਕਰ ਲਈ ਦੀ ਏ ਕਦੀ ਕੋਈ ਚੀਜ਼ ਦੀ ਕੋਈ ਕੋਈ ਚੀਜ਼ ਦੀ ਮੰਗਵਾ ਲਈ ਦੀ ਏ ਔ ਔਨਲਾਈਨ ਸ਼ੋਪਿੰ
ਅੱਛਾ ਜੀ, ਤੁਸੀਂ ਵੀ ਸ਼ੋਪ ਤੇ ਜਾ ਕੇ ਨੀ ਕਰਦੇ ਦੁਕਾਨਾਂ ਤੇ ਜਾ
ਨੀ ਦੁਕਾਨ ਤੇ ਵੀ ਜਾਂਦੇ ਆਂ, ਕਈ ਬਈ ਐ ਬਈ ਕੋਈ ਪਸੰਦ ਆ ਜਾਂਦਾ ਫੇਰ ਔਨਲਾਈਨ ਬਈ ਕਰਵਾ ਲੀ ਦੀ ਏ।
ਹਾਂਜੀ-ਹਾਂਜੀ, ਤਾਨੂੰ ਔਨਲਾਈਨ ਸ਼ੋਪਿੰਗ ਕਰਨਾ ਵਧੀਆ ਲੱਗਦਾ?
ਵੈਸੇ ਤੇ ਕੋਈ ਚੀਜ਼ ਬਈ ਸਹੀ ਵੀ ਆ ਜਾਂਦੀ ਹੈਗੀ ਏ ਕੋਈ ਨਈ ਵੀ ਆੰਦੀ ਕੋਈ
ਹਾਂਜੀ, ਔਨਲਾਈਨ ਸ਼ੋਪਿੰਗ ਕਰਨ ਦੇ ਤਾਨੂੰ ਪਤਾ ਕਈ ਫਾਇਦੇ ਵੀ ਹੈਗੇ ਐ ਤੇ ਕਈ ਨੁਕਸਾਨ ਵੀ ਹੁੰਦੇ ਆ।
ਹਾਂ, ਔਨਲਾਈਨ ਕਦੀ ਘੱਟ ਈ ਕਰੀ ਦੀ ਏ। ਜਾਦਾ ਤੇ ਬਈ ਸ਼ੋਪ ਤੇ ਈ ਜਾ ਕੇ ਕਰਨੇ ਆ, ਕਿਉਂਕਿ ਸ਼ੋਪ ਤੇ ਜਾ ਕੇ ਅਲੱਗ ਈ ਪਤਾ ਚੱਲਦਾ ਕੱਪੜੇ ਦਾ, ਕੋਈ ਚੀਜ਼ ਦਾ।
ਹਾਂਜੀ-ਹਾਂਜੀ।
ਔ ਤੇ ਮੈਂ ਔਨਲਾਈਨ ਬਈ ਜੋ ਚੀਜ਼ ਓਨਾਂ ਨੇ ਭੇਜਤੀ ਕਦੀ ਟੁੱਟੀ ਹੋਈ ਵੀ ਆ ਜਾਂਦੀ ਕੋਈ ਡਿਫੈਕਟ ਵੀ ਆ ਜਾਂਦਾ।
ਹਾਂਜੀ-ਹਾਂਜੀ ਔਨਲਾਈਨ ਤੁਹਾਨੂੰ ਪਤਾ ਕਈ ਚੀਜ਼ਾਂ ਜਿਹੜੀਆਂ ਫੋਟੋ ਵਿੱਚ ਵਿਖਾਉਂਦੇ ਉਹ ਚੀਜ਼ਾਂ ਓਦੇ ਵਿੱਚ
ਔ ਚੀਜ਼ ਨਈ ਨਿਕਲਦੀ ਏ।
ਹਾਂਜੀ ਦੋ ਫੋਟੋ ਕੁਛ ਹੋਰ ਹੀ ਦਿਖਾਉਂਦੇ ਆ। ਤੇ ਆ ਕੁਛ ਹੋਰ ਜਾਂਦਾ ਹਨਾ ਜੀ। ਹੈਲੋ।
ਹੈਲੋ ਹਾਂਜੀ।
ਹਾਂਜੀ-ਹਾਂਜੀ।
ਹੋਰ ਤੁਸੀਂ ਕਰਦੇ ਓ ਔਨਲਾਈਨ ਸ਼ੋਪਿੰਗ?
ਹਾਂਜੀ-ਹਾਂਜੀ ਕਰ ਲਈ ਦੀ ਕਿਸੇ ਟਾਈਮ।
ਹਾਂ ਜ ਬੱਚੇ ਕਿਸੇ ਟਾਈਮ ਕੋਈ ਚੀਜ਼ ਬੱਚਿਆਂ ਨੂੰ ਪਸੰਦ ਆ ਜਾਈਦੀ ਹੈ ਤੇ ਫੇਰ ਬਈ ਮੰਗਵਾ ਲਈ ਦੀ ਏ।
ਹਾਂਜੀ-ਹਾਂਜੀ ਬ ਚੇ ਕਹਿਣ ਔਨਲਾਈਨ ਚੀਜ਼ ਵੇਖ ਕੇ ਔਡਰ ਕਰ ਦਿੰਦੇ ਆ ਉਹ ਕਰਦੇ ਆ ਜਾਦਾ ਸ਼ੋਪਿੰਗ।
ਹਾਂ ਜੈਸੇ ਭੀ ਔਨਲਾਈਨ ਕੋਈ ਚੀਜ਼ ਮੰਗਵਾਓ ਬਈ ਮੈਂਗੀ ਆਂਦੀ ਏ ਜੇ ਦੁਕਾਨਾਂ ਤੇ ਜਾ ਕੇ ਪੁੱਛੋ ਤੇ ਰੇਟ ਥੋੜਾ ਡਾਊਨ ਈ ਹੁੰਦਾ ਓਦਾ।
ਹਾਂਜੀ-ਹਾਂਜੀ।
ਮੇਰੇ ਬੇਟੇ ਨੇ ਸ਼ੋਪ ਅ ਔਨਲਾਈਨ ਤੇ ਬੈਟ ਦੇਖਿਆ ਸੀ ਓਦੇ ਚ ਦਿਖਾ ਰੇ ਸੀ ਬੀ ਸਾਢੇ ਸੱਤ ਸੌ-ਅੱਠ ਸੌ ਰੁਪਏ ਦਾ ਹੁਣ ਕੱਲ ਦੁਕਾਨ ਤੋਂ ਲੈ ਕੇ ਆਯਾ ਐ ਸਾਢੇ ਚਾਰ ਸੌ ਤੱਕ ਦਾ।
ਹਾਂਜੀ-ਹਾਂਜੀ। ਦੁਕਾਨਾਂ ਤੇ ਜਾ ਕੇ ਪਤਾ ਲੱਗ ਜਾਂਦਾ ਵਾ ਨਾਲੇ ਚੀਜ਼ ਵਧੀਆ ਹੈਗੀ ਐ ਕਿ ਕਿੱਦਾਂ ਦੀ ਓਦੀ ਕੁਆਲਿਟੀ ਆ ਹਨਾ ਜੀ।
ਹਾਂਜੀ।
ਹਾਂਜੀ। ਬਾਕੀ ਏ ਆ ਕਿ ਔਨਲਾਈਨ ਸ਼ੋਪਿੰਗ ਦੇ ਫਾਇਦੇ ਵੀ ਹੈਗੇ ਆ ਜਿੱਦਾਂ ਜਦੋਂ ਤਿਉਹਾਰ ਹੁੰਦੇ ਆ। ਹਾਂਜੀ ਓਦੋਂ ਬੋਹਤ ਜ਼ਿਆਦਾ ਔਫਰਾਂ ਲੱਗੀਆਂ ਹਾਂਜੀ ਓਦੋਂ ਔਫਰਾਂ ਲੱਗ ਲਗੀਆ ਵਾਂ। ਕੂਪਨ ਮਿਲ ਜਾਂਦੇ ਆ ਕਈ ਤਰ੍ਹਾਂ ਦੇ, ਅਗਰ ਆਪਾਂ ਓ ਸ਼ੋਪਿੰਗ ਕਾਰਦੇ ਰਈਏ ਤੇ, ਤੇ ਅਗਰ ਆਪਾਂ ਦੁੱਕ ਕਾਨਾਂ ਤੇ ਜਾ ਕੇ ਸ਼ੋਪਿੰਗ ਕਰੀਏ ਤੇ ਫੇਰ ਸਾਨੂੰ ਏ ਆ ਕਿ ਜ ਅ ਮਤਲਬ ਆਪਣੇ ਦੋਸਤਾਂ ਨਾਲ ਟ ਜਿਦੇ ਨਾਲ ਵੀ ਆਪਾਂ ਜਾਈਏ ਓਦੇ ਨਾਲ ਟਾਈਮ ਸਪੈਂਡ ਕਰਨ ਦਾ ਵੀ ਮਿਲ ਜਾਂਦਾ ਮੌਕਾ।
ਤੇ ਸਈ ਗੱਲ ਹੈਗੀ ਏ ਬਈ।
ਹਾਂਜੀ। ਔਨਲਾਈਨ ਸ਼ੋਪਿੰਗ ਦੇ ਅੱਜ-ਕੱਲ ਤਾਨੂੰ ਪਤਾ ਪੈਸੇ ਪੈਲਾਂ ਕਈ ਪਵਾ ਲੈਂਦੇ ਆ ਤੇ ਬਾਅਦ ਵਿੱਚ ਚੀਜ਼ ਨੀ ਵਧੀਆ
ਹਾਂ ਕੋਈ ਚੀਜ਼ ਬਈ ਜੈਸੇ ਕਦੀ ਕੋਈ ਵੀ ਚੀਜ਼ ਮੰਗਵਾ ਲੋ ਔਨਲਾਈਨ ਬਈ ਮੰਗਵਾਣਾ ਹੈਏ ਫੋਨ ਮੰਗਵਾਣਾ ਹੋਏ ਓ ਦੇ ਕੇ ਚਲੇ ਜਾਏਂਗੇ ਕਈਆਂ ਦਾ ਹੁੰਦਾ ਬਈ ਖੋਲ ਕੇ ਨੀ ਦੇਖਦੇ ਕਈ ਤੇ ਵ੍ਰੇਚ ਕਿ
ਕਈ ਚੀਜ਼ਾਂ ਈ ਹਾਂਜੀ ਕਈ ਚੀਜ਼ਾਂ ਈ ਵਿੱਚੋਂ ਟੁੱਟੀਆਂ ਹੋਈਆਂ ਨਿਕਲਦੀਆਂ ਵਾ।
ਹਾਂ ਕਦੀ ਤੇ ਫੋਨ ਹੁੰਦਾ ਨੀ ਐ ਸਾਡੇ ਕੱਰ ਦੇ ਕੋਲ ਈ ਮੰਗਵਾਇਆ ਸੀ ਕਿਸ ਨੇ ਆਈ ਫੋਨ ਸਿਕਸਟੀ ਔਨਲੈਨ ਓਦੇ ਪੇਮੈਂਟ ਵੀ ਓਨਾਂ ਨੇ ਕਾਰਤੀ ਓਨਾਂ ਨੇ ਖੋਲ ਕੇ ਨੀ ਦੇਖਿਆ ਓਦੇ ਸਾਮਣੇ ਡਿਲੇਵਰੀ ਵਾਲੇ ਸਾਮਣੇ ਬਾਅਦ ਚੋਂ ਦੇਖਿਆ ਵਿੱਚ ਵੱਟੇ ਪਾਏ ਦੇ।
ਹਾਂਜੀ ਏਦਾਂ ਈ ਕਾਰਦੇ ਆ ਜੀ ਔਨਲਾਈਨ ਸ਼ੋਪਿੰਗ ਕਰ ਨਾਲ ਨੁਕਸਾਨ ਵੀ ਹੋ ਜਾਂਦਾ ਏਦੇ ਨਾਲ।
ਆਂ।
ਹੈਨਾ ਜੀ
ਏ ਤੇ ਓ ਈ ਏ।
ਹਾਂਜੀ, ਦੁਕਾਨਾਂ ਤੇ ਜਾ ਕੇ ਤੇ ਚਲੋ ਏ ਫਾਯਦਾ ਹੋ ਜਾਂਦਾ ਵਾ, ਕਿ ਜਿੱਦਾਂ ਆਪਾਂ ਹਾਂ ਦੁਕਾਨਾਂ ਦੋ ਚਲ ਘੁੰਮ ਲੈਂਣੇ ਆਂ ਸਾਨੂੰ ਕਈ ਚੀਜ਼ਾਂ ਕਟ ਰੇਟ ਤੇ ਕਿਸੇ ਦੁਕਾਨ ਤੋਂ ਮਿਲ ਜਂਦੀ ਆ
ਹੂੰ ਇੱਥੇ ਕੀ ਐਏ ਹੁੰਦਾ ਵੀ ਔਨਲਾਈਨ ਬਈ ਓਈ ਓਥੋਂ ਦੀ ਬਈ ਮੰਗਵਾਨੀ ਤੇ ਇੱਕੋ ਚੀਜ਼, ਇਥ ਦੁਕਾਨ ਤੇ ਹੁੰਦਾ ਐ ਇੱਕ ਦੁਕਾਨ ਤੇ ਨਈ ਪਸੰਦ ਆਈ, ਦੂਸਰੀ ਦੁਕਾਨ ਤੇ ਜਾ ਸਕਦੇ ਆਂ।
ਹਾਂਜੀ-ਹਾਂਜੀ। ਇੱਕ ਦੁਕਾਨ ਤੋਂ ਦੂਸਰੀ ਦੁਕਾਨ 'ਤੇ ਆਪਾਂ ਜਾ ਸਕਦੇ ਹਾਂ ਫਿਰ ਨਾਲੇ ਓਨਾਂ ਨਾਲ ਪੈਸੇ ਵੀ ਘੱਟ ਹੋ ਜਾਂਦੇ ਆ।
ਹਾਂ ਘੱਟ ਵਾ ਏਦਾ ਹੀ ਔਨਲਾਈਨ 'ਚ ਬਈ ਦਿਖਾਂਦੇ ਬਈ ਜਿਵੇਂ ਸਾਢੇ ਚਾਰ ਸੌ ਦੀ ਚੀਜ਼ ਏ, ਜੋ ਕਲਿੱਕ ਕਰੋਗੇ ਓਨੂੰ ਪੰਜ ਸੌ ਦੀ ਚੀਜ਼ ਆਂਦੀ ਐ।
ਹਾਂਜੀ
ਏਦੇ 'ਚ ਐ ਹੁੰਦਾ ਬ‌ਈ, ਕੋਈ ਹਜ਼ਾਰ ਦੀ ਚੀਜ਼ ਦੱਸਦਾ ਹੈਗਾ ਓਦੇ 'ਚ ਘੱਟ ਵੱਧ ਵੀ ਕਰ ਲਈਦਾ।
ਹਾਂਜੀ ਔਨਲਾਈਨ ਸ਼ੋਪਿੰਗ 'ਚ ਅਸੀਂ ਮੰਗਣੇ ਆਂ ਜਿੱਦਾਂ ਜੁੱਤੀਆਂ ਚੱਪਲਾਂ ਤੇ ਮਤਲਬ ਸੂਟ ਵਗੈਰਾ ਹੋਵੇ, ਕਈ ਵਾਰ ਕੱਪੜਾ ਨੀ ਵਧੀਆ ਨਿਕਲ
ਜਦੋਂ ਸੂਟ ਵਗੈਰਾ ਮੰਗਾਓ, ਓਨਾਂ ਦੇ ਕੱਪੜੇ ਬੋਤ ਹਲਕੇ ਨਿਕਲਦੇ ਆ ਹਨਾ ਜੀ।
ਤੇ ਕੁੱਛ ਹੋਰ ਐ। ਜੇ ਬਈ ਕੱਪੜਾ ਬਹੁਤ ਵਧੀਆ ਤੇ ਆਂਦਾ ਜਦੋਂ ਵਿੱਚ ਕੱਪੜਾ ਓਹੀ ਹੋਜੇ ਗਾ, ਵਿੱਚ ਕੋਈ ਨਾ ਕੋਈ ਡਿਫੈਕਟ ਕੁਛ ਫੱਟਿਆ ਆ ਕੁਛ ਐਸੇ, ਐਵੇਂ ਨਿਕਲ ਜਾਂਦਾ।
ਹਾਂਜੀ ਹਾਂਜੀ ਜਿੱਦਾਂ ਜੁੱਤੀਆਂ ਦਾ, ਚੱਪਲਾਂ ਦਾ, ਸਾਈਜ਼ ਛੋਟਾ ਵੱਡਾ ਆ ਜਾਂਦਾ, ਅਗਰ ਔਣਲਾਈਨ ਮੰਗਵਾਂਦੇ ਆ ਤੇ
ਹੂੰ ਹਾਂਜੀ
ਹਾਂਜੀ ਜਾਦਾ ਬੈਟਰ ਤੇ ਏਹੀ ਆ ਕੀ ਆਪਾਂ ਦੁਕਾਨ ਤੇ ਜਾ ਕੇ ਹੀ ਸ਼ੋਪਿੰਗ ਕਰੀਏ। ਪਰ ਏ ਆ ਕੀ ਔਨਲਾਈਨ ਸ਼ੋਪਿੰਗ ਕਰਨ ਨਾਲ ਸਾਡਾ ਟਾਈਮ ਬਚ ਜਾਂਦਾ ਵਾ।
ਆ ਏ ਤੇ ਚੀਜ਼ ਹੈਗੀ ਏ।
ਕਿਦਾਂ ਹੈਗਾ। ਹਾਂਜੀ ਹਾਂਜੀ, ਟਾਈਮ ਬਚ ਜਾਂਦਾ ਵਾ ਕਈ ਜਿਸ ਤਰ੍ਹਾਂ ਕਈ ਕੰਮ ਕਰਦੇ ਹੋਈਏ, ਤਾਂ ਸਾਡੇ ਕੋਲ ਟਾਈਮ ਨੀ ਹੁੰਦਾ।
ਟਾਈਮ ਤੇ ਬਿਲਕੁਲ ਨੀ ਮਿਲਦਾ, ਬਿਲਕੁਲ ਵੀ।
ਹਾਂਜੀ, ਜਿੱਦਾਂ ਪਿੰਡਾਂ ਦੇ ਲੋਕ ਹੋ ਗਏ, ਤਾਨੂੰ ਪਤਾ ਪਿੰਡਾਂ ਵਿੱਚੋਂ ਕਈ ਚੀਜ਼ਾਂ ਓਦਾਂ ਦੀਆਂ ਨਈ ਮਿਲਦੀਆਂ। ਓ ਤੇ ਜਾਦਾਤਰ ਫੇਰ ਓਨਲਾਈਨ ਈ ਮੰਗਵਾਂਦੇ।
ਅੱਛਾ ਹਾਂਜੀ ਸੈ਼ਰਾਂ 'ਚ
ਹਾਂਜੀ, ਜੇੜੇ ਪਿੰਡਾਂ
ਹੋਲ ਆਏ ਕੋਲ ਈ ਦੁਕਾਨਾਂ ਹੁੰਦੀਆਂ, ਏਨੀ ਦੂਰ ਨੀ ਪਿੰਡ ਇਚ ਤੇ ਪਤਾ ਬੋਤ ਬੋਤ ਦੂਰ ਦੁ ਦਕਾਨਾਂ ਵਗੈਰਾ, ਸੈ਼ਰ ਈ ਬਾਰ ਹੁੰਦਾ ਪਿੰਡ ਤੋਂ
ਹਾਂਜੀ ਤੇ ਓਨਾਂ ਨੂੰ ਤੇ ਵੈਸੇ, ਪਿੰਡ ਚੋਂ ਕਦੀ ਵੀ ਨੀ ਚੀਜ਼ ਮਿਲਦੀ। ਓ ਵੀ ਔਨਲਾਇਨ ਈ ਜਾਦਾ ਮੰਗਾਂਦੇ ਆ, ਫੇਰ ਓਨਾ ਨੂੰ ਜੇੜੀ ਚੀਜ਼ ਓਥੋ ਨ‌ਈ ਮਿਲਦੀ, ਪਿੰਡਾਂ ਵਿੱਚੋਂ
ਹੂੰ ਹਾਂਜੀ
ਹਾਂਜੀ
ਹੋਰ
ਹਾਂਜੀ, ਤੁਸੀਂ ਕੇੜੇ ਐਪ ਤੋਂ ਕਰਦੇ ਓ ਔਨਲਾਈਨ ਸ਼ੋਪਿੰਗ।
ਅਸੀਂ ਫਲਿੱਪਸਕਾਰਟ ਤੋਂ ਵੀ ਕਰਦੇ ਐ ਐਮਾਜੋਨ ਤੋਂ ਵੀ ਕਰ ਦੇਈ ਦਾ।
ਹਾਂਜੀ।
ਮੀਸ਼ੋ ਤੋਂ ਵੀ ਕਰ ਦਈ ਦਾ।
ਹਾਂਜੀ-ਹਾਂਜੀ ਮੀਸ਼ੋ ਦੇ ਵਿੱਚ ਏ ਆ ਕੀ ਜਿੱਦਾਂ ਕੀ ਪ੍ਰੋਡਕਟ ਆ ਦੂਜੀਆਂ ਚੀਜ਼ਾਂ ਫੋਟੋ ਹੋਰ ਦਿਖਾਂਦੇ ਆ ਤੇ। ਕੁਛ ਹੋਰ ਤਾ ਨੀ।
ਹਾਂ ਪਹਿਲੇ ਜਾ, ਪਹਿਲੇ ਜਾਦਾਤਰ ਮੀਸ਼ੋ ਤੋਂ ਹੀ ਮੰਗਵਾਂਦੇ ਸੀ। ਓ ਕੀ। ਫਿਰ ਓਦੇ ਚੋਂ ਕੁਛ ਨਾ ਕੁਛ ਸਮਾਨ। ਸਮਜ਼ ਨੀ ਆਂਦਾ ਸੀ। ਫਿਰ ਫਲਿੱਪਕਾਰਟ ਤੋਂ ਮੰਗਾਂਨ ਲੱਗੇ।
ਹਾਂਜੀ, ਔਨਲਾਈਨ ਏਹ ਆ ਕਿ। ਤਾਂਨੂੰ ਅਗਰ ਜਿੰਨੀ ਕੁ ਚੀਜ਼ ਦੀ ਲੋੜ ਹੈ ਨਾ ਉਨੀਆਂ ਕੁ ਚੀਜ਼ਾਂ ਮੰਗਾਂਨੀਆ ਚਾਹੀਦੀਆਂ। ਏਹ ਨਹੀਂ ਕਿ ਪੈਸੇ ਦੀ। ਫਜੂਲ ਪੈਸਾ ਨੀ ਪੈਸਾ ਵੀ ਨਹੀਂ ਖਰਚਣਾ ਚਾਇਦਾ।
ਹਾਂ ਸਹੀ ਗੱਲ ਹੈਗੀ।
ਹਾਂਜੀ, ਪੈਸੇ ਦੀ ਬੱਚਤ ਵੀ ਕਰਨੀ ਚਾਇਦੀ ਏ। ਨਾ ਪੈਸਾ ਆਪਾਂ ਕਈ ਚੀਜ਼ਾਂ। ਸਾਨੂੰ ਲੋੜ ਵੀ ਨਹੀਂ ਹੁੰਦੀ ਜੇੜੀ ਅਸੀਂ ਮੰਗਵਾ ਲੈਂਦੇ ਆਂ।
ਹਾਂ, ਉਦੇ ਵਿੱਚੋਂ ਸਹੀ ਗੱਲ ਹੈਗੀ। ਜੋ ਪਸੰਦ ਆਯਾ ਓਡਰ ਕਰ ਦਿੱਤਾ। ਫੇਰ ਬਾਦ ਚੋਂ ਪਛਤਾਈ ਦਾ। ਹਾਂ ਕਿਉਂ ਔਡਰ ਕੀਤਾ ਹੈਗਾ। ਸਾਨੂੰ ਇਸ ਚੀਜ਼ ਦੀ ਜ਼ਰੂਰਤ ਈ ਨੀ ਸੀ।
ਹਾਂਜੀ। ਕਈ ਵਾਰ ਤੇ, ਐਵੇਂ ਜੈ ਬੱਚੇ ਬੈਠੇ-ਬੈਠੇ ਬਿਨਾਂ ਗਲ ਤੋਂ ਬਿਨਾਂ ਮ। ਗਲਤ ਚੀਜ਼ਾਂ ਓਡਰ ਕਰ ਦਿੰਦੇ। ਅਤੇ ਉਹ ਸਾਨੂੰ ਲੋੜ ਵੀ ਨਹੀਂ ਹੁੰਦੀ ਓਨਾਂ ਦੀ। ਤੇ ਓਹ ਚੀਜ਼ਾਂ ਫੇਰ ਵੇਸਟ ਪਈਆਂ ਰੈਦੀਆਂ ਵਾ। ਤੇ ਪੈਸੇ ਨੂੰ ਜੇਯਾ ਚੱਲ ਜਾਂਦੇ।
ਹਾਂ, ਅਹ ਤੇ ਹੈ ਹਾਂਜੀ। ਹੋਰ।
ਹਾਂਜੀ- ਹਾਂਜੀ ਹੋਰ ਠੀਕ ਆ ਜੀ?
ਬਸ ਬੈਠੇ ਹੋਏ ਸੀ। ਸੋਚ ਰੇ ਸੀ ਕੱਲ੍ਹ ਜਾ ਕੇ ਸੂਟ ਦੀ ਸ਼ੋਪਿੰਗ ਕਰੀਏ। ਕਿਉਕਿ ਵਿਆਹ ਆ ਰਿਹਾ ਸਾਡੇ ਘਰ ਸ਼ੋਪਿੰਗ ਵੀ ਕਰਨੀ ਏ।
ਹਾਂਜੀ-ਹਾਂਜੀ।
ਕੋਈ ਸਮਝ ਨਹੀਂ ਆਂਦਾ ਕਿ ਬਈ। ਕਾਦੀ ਸ਼ੋਪਿੰਗ ਕਰਕੇ ਆਈਏ, ਪਹਿਲੇ ਕਾਦੀ ਨੀ ਸ਼ੋਪਿੰਗ ਕਰੀਏ।
ਹਾਂਜੀ।
ਹੋਰ
ਹਾਂਜੀ, ਹੋਰ ਠੀਕ ਆ। ਜਿਸ ਤਰ੍ਹਾਂ। ਸ਼ੋਪਿੰਗ ਤੇ ਚਲੋ ਜਾ ਕੇ ਹੀ ਤੁਸੀਂ ਖਰੀਦ ਖਰੀਦਨਾ ਚਾਇਦਾ ਵਾ।
ਹਾਂਜੀ।
ਹਾਂਜੀ। ਸ਼ੋਪਿੰਗ ਦਾ ਫਾਇਦਾ ਇਹ ਵੀ ਹੈ ਕਿ ਜਿਸ ਤਰ੍ਹਾਂ ਆਪਾਂ ਬਲੈਂਕਿਟ ਵਗੈਰਾ ਤੋਂ ਚੀਜ਼ਾਂ ਔਡਰ ਕਰਦੇ ਆ, ਕਿ ਉਹ ਤਾਂ ਰਾਤ। ਊਂ ਬਾਰਾਂ ਵਜੇ ਵੀ ਅਸੀਂ ਔਡਰ ਕਰੀਏ ਤੇ ਚਲੋ ਚੀਜ਼ਾਂ ਘਰ ਬੈਠੇ ਆ ਜਾਂਦੀਆਂ। ਫਾਇਦੇ ਤੇ ਹੈਗੇ ਆ ਇਹਦੇ ਥੋੜੇ।
ਹੂੰ। ਬੋਤ ਫਾਇਦੇ ਅ। ਬਈ ਕੋਈ ਵੀ ਚੀਜ਼ ਮੰਗਵਾਨੀ ਹੋਏ। ਕੋਈ ਵੀ ਚੀਜ਼। ਕੁਛ ਵੀ ਮੰਗਵਾਉਣੇ ਓਸੇ ਟਾਈਮ ਈ ਔਡਰ ਆ ਕਰੋ, ਨਾਲੇ ਦੂਸਰੇ।
ਜੇ ਵੀ ਚੀਜ਼ ਕੋਈ ਔਡਰ ਕਰੀਏ ਤੇ, ਆ ਜਾਂਦੀ ਔਨਲਾਈਨ।
ਇਹ ਤੇ ਹ ਸੇਫ, ਫਾਇਦਾ ਵੀ ਏ ਨੁਕਸਾਨ ਵੀ ਏ।
ਹਾਂਜੀ। ਔਨਲਾਈਨ ਚਲੋ ਜਾ ਕੇ ਸ਼ੋਪਿੰਗ ਕਰਨ ਆਏ ਆ ਕਿ ਚਲੋ ਥੋੜ੍ਹੀ ਜਿਸ ਤਰ੍ਹਾਂ ਸੈਰ ਹੋ ਜਾਂਦੀ ਏ, ਸੈਰ ਹੋ ਜਾਂਦੀ ਆਪ ਆਪਣੇ ਦੋਸਤਾਂ ਨਾਲ ਟਾਈਮ ਸਪੈਂਡ ਕਰ ਲੈਨੇ ਆਂ ਜਦੋਂ ਬਜਾਰ ਜਾਂਨੇ ਆਂ।
ਹਾਂ, ਐ ਤੇ ਹੈ। ਬਜਾਰ ਜਾਈਦੈ ਫਿਰ ਇੰਜੋਏ ਵੀ ਥੋੜਾ ਹੋ ਜਾਂਦੈ।
ਹਾਂਜੀ।
ਬੀ ਥੋੜੀ ਜੀ ਸ਼ੋਪਿੰਗ ਬਈ ਨਾ ਪਸੰਦ, ਨ ਪਸੰਦ ਪਤਾ ਚੱਲ ਜਾਂਦੈ। ਏੱਕ ਤੋਂ ਦੋ ਫੇਰ ਸ਼ੋਪਿੰਗ ਜਾਦਾ ਹੋ ਜਾਂਦੀ ਏ।
ਹਾਂਜੀ-ਹਾਂਜੀ।
ਐ ਤੇ ਹੈ। ਅੱਛਾ ਜੀ ਸਸ ਸ਼੍ਰੀ ਕਾਲ, ਤੁਆਡੇ ਨਾਲ ਤੁਆਡੇ ਨਾਲ ਗੱਲ ਕਰਕੇ ਬੜਾ ਵਧੀਆ ਲੱਗਿਆ।
ਹਾਂਜੀ ਠੀਕ ਆ ਜੀ। ਸਸ ਸ੍ਰੀ ਕਾਲ, ਠੀਕ ਆ।